ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ?
ਅੱਛਾ ਠੀਕ ਆ। ਤੁਸੀਂ ਕੈਸੇ ਹੋ?
ਵਧੀਆ -ਵਧੀਆ।
ਅੱਛਾ ਜੀ, ਔਰ ਕੀ ਕਰਦੇ ਪਓ?
ਕੁਛ ਨਹੀਂ, ਬਸ ਫ੍ਰੀ।
ਹਾਂ, ਅਸੀ ਵੀ ਠੀਕ ਹਾਂ, ਅਸੀਂ ਵੀ ਬਾਹਰ ਤੋਂ ਆਏ ਹਾਂ, ਬਾਰਿਸ਼ ਵਿਚ ਵਧੀਆ ਹੋਈ ਸੀ। ਕੀ ਕਰਹੇ ਇਹ ਤਾਂ ਕੀ ਚੜ੍ਹ ਵੀ ਹੋ ਗਿਆ ਕੀ।
ਹਾਂ, ਮੌਸਮ ਥੋੜਾ ਏਦਾਂ ਦਾ ਹੀ ਹੋਇਆ ਪਿਆ।
ਹਮ, ਇਹ ਕੀਚੇ ਬੜਾ ਖਰਾਬ
ਸਹੀ ਕਿਆ। ਹੋਰ ਦੱਸੋ।
ਮੈਂ, ਠੀਕ ਹਾਂ ਜੀ, ਹੋਰ ਤੁਹਾਡੀ ਫੈਮਿਲੀ ਠੀਕ ਆ ਜੀ? ਹੈਲੋ, ਹੈਲੋ,
ਹੈਲੋ,
ਹੈਲੋ, ਹਾਂਜੀ, ਮੈਂ ਕਹਿੰਦਾ ਕਿ, ਤੁਹਾਡੀ ਫੈਮਿਲੀ ਠੀਕ ਹੈ ਜੀ?
ਹਾਂਜੀ- ਹਾਂਜੀ। ਵਧੀਆ ਜੀ।
ਅੱਛਾ। ਹਮ ਔਰ, ਤੁਸੀਂ ਘੁੰਮਣ ਨੀ ਜਾਂਦੇ ਐ, ਵੈਦਰ ਵਿੱਚ,
ਗਏ ਸੀ, ਹਲੇ ਪਿੱਛੇ ਲਾਸਟ ਵਿੱਚ ਗਏ ਸੀ, ਆਪਾਂ ਮਨਸੂਰੀ।
ਅੱਛਾ, ਮੈਨਸੂਰੀ ਗਈ ਸੀ।
ਹਾਂ, ਉੱਥੇ ਵੈਦਰ ਬਹੁਤ ਵਧੀਆ ਸੀ, ਉੱਥੇ ਦਾ ਵੈਦਰ ਤੇ ਪੁੱਛੋ ਹੀ ਨਾ।
ਅੱਛਾ, ਵਧੀਆ ਸੀ।
ਹਾਂ, ਬਥੇਰਾ ਵਧੀਆ ਸੀ, ਉੱਥੇ ਦਾ ਵੈਦਰ,
ਵਧੀਆ ਜੀ।
ਤੁਸੀਂ, ਨੀ ਗਏ ਕਿਤੇ,
ਹੂੰ, ਕਾਮ ਐ, ਕੀ ਕਰਾ ਜਾਂਦੇ ਨੀ ਕੋਸ਼ਿਸ਼ ਕਰਦੇ ਆ ਕਾਮ ਐ।
ਇਹ ਤੇ ਹੈ, ਕੰਮ ਕਰਕੇ, ਟ੍ਰਿਪ ਵੀ ਸਾਰੇ ਕੈਂਸਲ। ਹੋ ਜਾਂਦੀ ਆ ਜਾ ਹੀ ਨਹੀਂ ਸਕਦੇ, ਆਪਾਂ ਕਿੱਥੇ ਬਟ ਕੰਮ ਵੀ ਬਥੇਰਾ ਜ਼ਰੂਰੀ ਐ।
ਹਾਂ, ਪਲੈਨ ਹੀ ਬਣਾਇਆ ਉਸੀ ਵਿੱਚ ਦੇਰ ਲਗ ਜਾਦੇ ਜੀ।
ਅੱਛਾ,
ਹਾਂ, ਥੋੜੇ ਬਾਰਸ਼ ਆਈ ਸੀ।
ਨਾ ਨਾ ਸਾਡੇ ਕੱਲ ਪਈ ਸੀ। ਮੋਰਨਿੰਗ ਚ ਦੈਨ, ਫਿਰ ਪੂਰਾ ਦਿਨ ਧੁੱਪ। ਹੁਣ ਵੀ ਧੁੱਪ, ਨਿਕਲੀ ਪਈ ਐ। ਪੁੱਛੋ ਨਾ ਗਰਮੀ ਬਹੁਤ ਐ, ਏਦਾਂ ਦੀ ਗਰਮੀ ਚ ਤੇ ਬੰਦਾ ਏ ਸੀ। ਬਿਨਾਂ ਰਹਿ ਹੀ ਨੀ ਸਕਦਾ,
ਅੱਛਾ, ਅੱਛਾ ਸਹੀ ਕਹਿੰਦੇ ਤੁਸੀਂ ਸਹੀ ਕਹਿੰਦੇ ਹੋ। ਇਹ, ਇਹ ਮੈਨੂੰ ਲੱਗਦਾ ਸਾਵਣ ਦਾ ਮੌਸਮ ਹੀ ਆ ਗਿਆ।
ਹਾਂ, ਸਹੀ ਕਿਹਾ।
ਹੀ, ਕੋਈ ਕੋਈ ਕੋਈ ਕੋਈ ਬੰਦਾ ਕਹਿੰਦਾ। ਕਿ ਅਗਸਤ ਵਿੱਚ ਆ ਜੇ ਸਾਵਣ ਦਾ ਮੌਸਮ,
ਬਟ ਇਸ ਵਾਰ ਛੇਤੀ ਆ ਗਿਆ,
ਹਾਂਜੀ,
ਚਲੋ ਹਰ ਸਾਲ ਆਂਦਾ, ਬਟ ਇਸ ਸਾਲ ਤੇ ਬਹੁਤ ਗਰਮੀ ਐ।
ਵਧੀ ਗਰਮੀ ਜੀ। ਬੜੀ ਗਰਮੀ,
ਹਜੇ ਤੇ ਗਰਮੀ ਹੋਰ ਪੈਣੀ ਐ, ਨਾਲ ਹਜੇ ਬਿਮਾਰੀਆਂ ਬਹੁਤ ਹੋਣੀਆਂ, ਏਦਾਂ ਦੀ ਗਰਮੀ ਨਾਲ ਤੇ। ਬਹੁਤ ਬਿਮਾਰੀਆਂ ਹੁੰਦੀਆਂ।
ਹੂੰ, ਬਾਅਦ, ਵਿੱਚ ਹੋਮਸ ਵੀ ਹੋ ਜਾਂਦੀ ਆ, ਜੀ।
ਹੋਮਸ ਵੀ ਹੋ ਜਾਂਦੀ ਐ, ਫੇਰ ਬਿਮਾਰੀਆਂ ਹੁੰਦੀਆਂ ਹੈ ਬੱਚੇ ਬਿਮਾਰ ਹੋ ਜਾਂਦੇ ਐ। ਵੱਡੇ ਬਿਮਾਰ ਹੋ ਜਾਂਦੇ ਆ। ਦਵਾਈਆਂ ਦੇ ਪੈਸੇ ਲੱਗਦੇ ਨੇ,
ਸਹੀ ਕਹਿੰਦੇ ਓ।
ਹੁਣ ਦੇ ਮੌਸਮ ਤੇ ਮੱਛਰ ਵਗੈਰਾ। ਇਹ ਬਹੁਤ ਆਉਂਦੇ ਨੇ, ਡੇਂਗੂ, ਮਲੇਰੀਆ, ਵਗੈਰਾ। ਹਾਂ ਡੇਂਗੂ-
ਰਹਿਣਾ ਚਾਹੀਦਾ-
ਹਾਂ, ਸਹੀ ਕਿਹਾ ਡੇਗੂ ਮਲੇਰੀਆ ਬਰਾ ਇ ਏਦਾਂ ਦੇ ਮੌਸਮ 'ਚ ਹੁੰਦੇ ਨੇ-
ਹੂੰ, ਸਹੀ ਗੱਲ ਐ ਤੁਹਾਡੀ
ਬਟ ਏਦਾਂ ਦੀ ਗਰਮੀ 'ਚ ਬੰਦੇ ਨੂੰ ਹਾਈਡ੍ਰਟ ਰਹਿਣਾ ਚਾਹੀਦਾ। ਪਾਣੀ ਜ਼ਿਆਦਾ ਪੀਣਾ ਚਾਹੀਦਾ। ਬੰਦਾ ਪਾਣੀ ਪੀਂਦਾ ਰਵੇ। ਆਪਣੀ ਡਾਇਟ ਵਧੀਆ ਰੱਖੇ-
ਹਾਂ, ਪਾਣੀ ਪੀਣਾ ਇਕ ਦਿਨ ਵਿਚ ਪਾਣੀ ਅੱਠ ਗਿਲਾਸ ਪੀਣਾ ਚਾਹੀਦਾ ਮੇਰੇ ਖਿਆਲ ਨਾਲ
ਹਾਂ, ਪੀ ਲੈਣਾ ਚਾਹੀਦਾ ਬਟ ਮੈਂ ਤੇ ਆਪ ਦੋ ਲੀਟਰ ਵਾਲੀ ਬੋਟ ਸੀਪਰ ਰਖਿਆ ਹੋਇਆ।
ਵਧੀਆ ਜੀ ਸਹੀ ਐ ਜੀ। ਸਿਹਤ ਦਾ ਖਿਆਲ ਵੀ ਰੱਖਣਾ ਚਾਹੀਦਾ।
ਇਸ ਮੌਸਮ ਵਿੱਚ ਸਾਨੂੰ ਫਾਸਟ ਫੂਡ ਵਗੈਰਾ ਵੀ ਨਹੀ ਖਾਣਾ ਚਾਹੀਦਾ
ਹਾਂ, ਫਾਸਟ ਫੂਡ ਘੱਟ ਖਾਣਾ ਚਾਹੀਦਾ ਸਹੀ ਗੱਲ
ਬਹੁਤ ਘੱਟ ਖਾਣਾ ਚਾਹੀਦਾ।
ਹਾਂ, ਪਰ ਆਜ ਕਲ ਬੱਚੇ ਬੜੀ ਖਾਂਦੇ ਆ
ਬਹੁਤ ਖਾਂਦੇ ਆ ਬੱਚੇ ਤੇ ਬਸ ਮੋਮੋਸ ਹੋ ਗਏ ਨੂਡਲਸ ਹੋ ਗਏ ਗੋਲਗੱਪੇ ਹੋ ਗਏ
ਹਾਂਜੀ-ਹਾਂਜੀ, ਹੂੰ ਤੇ ਕੀ ਖਾਂਦੇ ਮੋਮੋਸ, ਬਰਗਰ, ਚੋਮਿਨ, ਪੀਜ਼ਾ ਅਕਚਲੀ ਖਾਂਦੇ ਆ-
ਸਹੀ ਕਿਆ- ਬਹੁਤ ਖਾਂਦੇ ਲੋਕ ਬੱਚੇ ਛੱਡਦੇ ਹੀ ਨਹੀ ਹੈਗੇ ਐ।
ਹਣ ਉਹ ਘਰ ਦਾ ਖਾਣਾ ਨਹੀ ਛੋੜਦੇ ਉਹ ਕਹਿਦੇ ਘਰ ਦਾ ਖਾਣਾ ਨਹੀ ਖਾਏਂਗੇ ਅਸੀਂ ਬਾਹਰ ਦਾ ਖਾਏਗਾ
ਹਾਂ, ਬੱਚੇ ਏਦਾਂ ਹੀ ਕਹਿਦੇ ਘਰ ਦਾ ਨੀ ਖਾਣਾ ਅਸੀਂ ਖਾਣਾ ਹੀ ਬਾਹਰ ਦਾ
ਇਹ ਬਾਹਰ ਦਾ ਖਾਣੇ ਈ ਖਰਾਬ ਕਰਦਾ ਜੀ ਇਹਨਾਂ ਨੂੰ
ਸਹੀ ਕਹਿੰਦੇ ਆ ਫੇਰ ਬਿਮਾਰ ਹੋ ਜਾਂਦੇ ਆ ਸਕੂਲ ਦੀ ਛੁੱਟੀਆਂ ਪੜ੍ਹਾਈ ਪਿੱਛੇ ਰਹਿ ਜਾਦੀ ਐ।
ਹਾਂਜੀ- ਸਹੀ ਕਹਿੰਦੇ ਵਧੀਆ ਜੀ। ਤੁਸੀਂ ਖਾਂਦੇ ਹੋ ਬਾਹਰ ਦਾ ਖਾਣਾ
ਨਹੀਂ, ਮੈਂ ਬਹੁਤ ਘੱਟ ਖਾਣੀ ਆ।
ਘੱਟ ਖਾਂਦੇ ਤੁਸੀਂ-
ਹਾਂ, ਬਹੁਤ ਘੱਟ ਖਾਂਦੇ ਆ।
ਅੱਛਾ ਜੀ। ਵਧੀਆ ਸਹੀ ਕਹਿੰਦੇ ਓ ਸਹੀ ਕਹਿੰਦੇ ਓ ਤੁਸੀਂ, ਘੱਟ ਖਾਣਾ ਚਾਹੀਦਾ ਬਾਹਰ ਦਾ ਖਾਣਾ ਖਰਾਬ ਕਰਦਾ ਅਗਰ ਕੀ ਖਾਣੇ ਵਿਚ ਸਮਝ ਈ ਨੀ ਆਂਦਾ
ਸਹੀ ਕਿਹਾ ਪਤਾ ਨੀ ਕਿੰਨੇ ਤਰ੍ਹਾਂ ਦੇ ਕੈਮੀ ਕਲ ਇਹੀ ਆਪਾਂ ਬਾਹਰ ਦਾ ਖਾਣਾ ਘਰੇ ਬਣਾ ਕੇ ਖਾ ਸਕਦੇ ਹਾਂ ਨੂਡਲਸ ਆਪਾਂ ਘਰੇ ਬਣਾ ਸਕਦੇ ਆ ਬਰਗਰ- ਘਰੇ ਬਣਾ ਸਕਦੇ ਆ ਕਿਹੜੀ ਚੀਜ਼ਾਂ ਜਿਹੜੀ ਅ ਘਰੇ ਨਹੀ ਬਣਾ ਸਕਦੇ ਹਰੇਕ ਚੀਜ਼ ਅਸੀ ਘਰੇ ਬਣਾ ਸਕਦੇ ਆ।
ਹਾਂਜੀ, ਬਿਲਕੁਲ ਕਰੋ ਕੰਮ ਵਧੀਆ ਗਰ ਦਾ ਕੰਮ ਬਾਹਰ ਦਾ ਨਾ ਖਾਓ ਅ ਐ ਮਤਲਬ ਇਹ ਮੌਸਮ ਇਸ ਤੇ ਬਿਲਕੁਲ ਨਾ ਖਾਓ ਇਹ ਜੇ ਬਾਰਿਸ਼ ਦਾ ਮੌਸਮ ਆ ਗਿਆ ਐ ਬਾਹਰ ਦਾ ਤਾਂ ਬਿਲਕੁਲ ਨਾ ਖਾਓ ਮੇਰੇ ਖਿਆਲ ਨਾਲ
ਨਹੀ ਸਹੀ ਕਹਿ ਰਹੇ ਹੋ, ਤੁਸੀਂ ਇਸ ਮੌਸਮ ਸਾਨੂੰ ਨਹੀ ਖਾਣਾ ਚਾਹੀਦਾ
ਹਾਂ, ਇਹ ਬੜਾ ਖਰਾਬ ਕਰਦਾ ਚਾਹ ਵੀ ਚਾਹ ਪੀ ਲਓ ਕੋਈ ਘੱਟ ਣੀ ਚਾਹੀਦੀ ਇਹ ਮੌਸਮ ਵਿੱਚ ਮੇਰੇ ਖਿਆਲ ਨਾਲ
ਹਾਂ, ਚਾਹ ਵੀ ਗਰਮੀਆਂ ਚ ਉਦਾਂ ਚਾਹ ਪੀਂਦਾ ਕੌਣ ਆ ਬਟ ਜਿਹਨਾਂ ਨੂੰ ਲੱਤ ਲੱ ਲੱਗੀ ਹੋਵੇ ਉਹਦੀ ਚਾਹ ਪੀਂਦੇ ਹੀ ਪੀਂਦੇ ਆ।
ਜਿਹਨ੍ਹਾਂ ਨੂੰ ਆਦਤ ਲੱਗੀ ਓ ਤੋਂ ਪੀਂਦਾ ਹੀ ਆ। ਹੋਰ ਤੁਸੀਂ ਕੌਫੀ ਪੀਂਦੇ ਹੋ?
ਹਾਂ। ਮੈਂ ਕੌਫੀ ਮੈਂ ਚਾਹ ਨੀ ਪੀਂਦੀ। ਮੈਂ ਕੌਫੀ ਪੀਂਦੀ ਹਾਂ। ਕੋਲਡ ਕੌਫੀ ਪੀ ਲਈ
ਹਾਂ, ਉਹ ਕੋਲਡ ਕਫੀ ਠੀਕ ਹੈ। ਕੋਲਡ ਬਣਾ ਲਈ ਉਹ ਠੀਕ ਐ ਗਰਮੀ ਵਿੱਚ।
ਓਦਾਂ ਵੀ ਮੈਨੂੰ ਹੋਰਟ ਨੀ ਪਸੰਦ ਮੈਨੂੰ ਕੋਲਡ ਈ ਪਸੰਦ ਐ। ਮੈਂ ਕੋਲਡ ਈ ਪੀਣੀ।
ਹਾਂ-ਹਾਂ, ਹੋਟ ਨੀ ਕੋਲਡ ਤੁਹਾਨੂੰ ਵੈਸੇ ਇਹ ਇਹ ਮੌਸਮ ਪਸਦ ਐ? ਫਿਰ ਗਰਮੀ ਦਾ ਮੌਸਮ ਪਸੰਦ ਹੈ?
ਦੋਨੋ ਹੀ ਨੀ ਪਸੰਦ ਮੈਨੂੰ ਤੇ।
ਦੋਨੋ ਹੀ ਨੀ ਪਸੰਦ
ਨਾ-ਨਾ ਮੈਨੂੰ ਸਰਦੀਆਂ ਪਸੰਦ ਐ ਠੀਕ ਐ ਸਰਦੀਆਂ ਚ ਮਾੜੀ ਮੋਟੀ ਹਵਾ ਵੀ ਚੱਲਦੀ ਐ ਠੀਕ ਐ।
ਹਾਂ-ਹਾਂ ਸਬ ਠੀਕ ਹੈ।
ਬਟ ਗਰਮੀਆਂ ਦੇ ਮੌਸਮ ਚ ਪਤਾ ਕੀ ਹਾਂ, ਸਹੀ ਕਿਹਾ। ਗਰਮੀਆਂ ਦੇ ਮੌਸਮ ਚ ਬਿਮਾਰੀਆਂ ਬਹੁਤ ਹੁੰਦੀਆਂ ਨੇ, ਇਸ ਮੌਸਮ ਤੇ ਬਹੁਤ ਹੀ ਹੁੰਦੀਆਂ।
ਹਾਂਜੀ ਸਹੀ ਗੱਲ ਹੈ। ਹੁਣ ਆਏ ਕੱਲ ਜੁਲਾਈ ਆ, ਗਈ ਪਤਾ ਹੀ ਨਹੀਂ ਚੱਲਦਾ ਕਬ ਛੇ ਮਹੀਨੇ ਨਿਕਲ ਗਏ ਸੀ।
ਸਹੀ ਕਿਹਾ ਛੇ ਮਹੀਨੇ ਤੇ ਏਦਾਂ ਨਿਕਲ ਕੇ ਜਿੱਦਾਂ ਬਸ
ਆਧਾ ਮਹੀਨ ਨਿਕਲ ਗਿਆ, ਆਧਾ ਸਾਲ ਨਿਕਲ ਗਿਆ। ਐਸਾ ਕਬਜ਼ ਹਾਂ। ਇਹ ਵੀ ਕੱਟ ਇਹ ਕੀ ਕਹਿੰਦੇ ਹਾਂ, ਇਹ ਵੀ ਚਲੇ ਪਤਾ ਕੀ ਕਬ ਚਲਾ ਜਾਏਗਾ, ਪਤਾ ਨਹੀਂ ਚਲੇਗਾ।
ਸਹੀ ਕਿਹਾ ਵੀ ਜੁਲਾਈ ਚੱਲ ਜਾਣਾ ਲੰਘ ਜਾਣਾ ਪਤਾ ਨੀ ਲੱਗਣਾ ਕਦੋਂ ਲੰਘ ਗਿਆ।
ਹਾਂ। ਹੂੰ, ਤੁਸੀਂ ਕਵਰ ਤੇ ਜਾਂਦੇ ਹੋ?
ਕਿੱਥੇ?
ਕਾਵਰ-ਕਾਵਰ ਲੈਣੇ ਜਾਣਦੇ ਹੋ? ਕੁਛ ਲੋਕ ਜਾਣਦੇ ਨਾ?
ਅੱਛਾ ਨਹੀਂ-ਨਹੀਂ ਸਾਡੇ ਨੀ ਜਾਂਦੇ।
ਅਸੀਂ ਵੀ, ਅਸੀਂ ਵੀ, ਨਹੀਂ ਜਾਣਦੇ ਹਾਂ।
ਅੱਛਾ।
ਹਾਂ, ਬਹੁਤ ਲੋਕੀ ਜਾਦੇ ਆ, ਹਰੇ ਦੁਆ ਮੈਂ ਮਤਲਬ ਕਿ ਮੈਂ ਹਿੰਮਤ ਚਾਹੀਦੀ ਹੈ, ਇਹ-ਇਹ ਕਰਨ ਵਾਸਤੇ।
ਸਹੀ ਕਿਆ-ਸਹੀ ਕਿਆ।
ਹੂੰ
ਹੋਰ ਜਸ ਤੁਸੀਂ ਖਾਂਦੇ ਹੋ, ਫਾਸਟ ਫੂਡ ਵਗੈਰਾ?
ਬ ਸੁਣ ਇਹੀ ਮੰਨ ਲਓ, ਇੱਕ ਮਹੀਨੇ ਵਿੱਚ। ਤ ਤਿੰਨ ਚਾਰ ਵਾਰੀਆਂ। ਕਠ ਹੀ ਹੈ, ਹਾਂਜੀ ਉਹ ਬੱਚੇ ਨੀ ਮੰਨਦੇ ਕੀ ਕਰਦੇ।
ਹਾਂ ਠੀਕ ਹੈ, ਏਦਾਂ ਵੀ। ਬਟ ਜ਼ਿਆਦਾਤਰ ਬੱਚਿਆਂ ਨੂੰ ਘਰੇ ਹੀ ਬਣਾ ਕੇ ਦਿਆ ਕਰੋ, ਘਰੇ ਹੀ ਬਣਾ ਕੁਛ ਨਾ ਕੁਛ। ਕਦੇ ਬ੍ਰੈਡ ਸੈਂਡਵਿਚ ਬਣਾਤੇ ਕਦੀ, ਪਾਸਤਾ ਬਣਾ ਤਾ ਘਰੇ ਹੀ। ਬੱਚੇ ਇਹਨਾਂ ਚੀਜ਼ਾਂ ਨਾਲ ਹੀ ਰੱਜ ਦਿੰਦੇ ਆ।
ਹਾਂਜੀ-ਹਾਂਜੀ ਸਹੀ ਗੱਲ ਹੈ, ਤੁਹਾਡੀ। ਅਗਰ ਬੱਚੇ ਨੂੰ ਖੁਸ਼ ਦੇਖਣਾ, ਤਾਂ ਘਰ ਦਾ ਖਾਣਾ ਬਣਾ ਇਹ ਬਾ ਘਰ ਪੇ ਪਾਸਤਾ ਬਣਾ ਦੋ, ਜੀ ਚਾਮਨ ਬਣਾ ਦੋ। ਹੋਰ ਬਹੁਤ-ਬਹੁਤ ਕੁਝ ਜੀ।
ਹੂੰ ਸਹੀ ਕਿਹਾ -ਸਹੀ ਕਿਹਾ। ਬੱਚਿਆਂ ਨੂੰ ਘਰੇ ਹੀਂ ਬਣਾ ਕੇ, ਦੇਣਾ ਚਾਹੀਦਾ ਹੈ। ਬਾਹਰੋਂ ਤੌ ਚੰਗਾ ਬਾਹਰੋਂ ਖਾਣਗੇ। ਹੂੰ ਸਹੀ ਕਿਹਾ।
ਤੁਸੀਂ ਕੋਲਡ ਡ੍ਰਿੰਕ ਪੀਂਦੇ ਹੋ? ਤੁਸੀਂ ਕੋਲਡ ਡ੍ਰਿੰਕ ਪੀਂਦੇ ਹੋ? ਬਹੁਤ ਘੱਟ।
ਹੂੰ
ਅਸੀ ਵੀ ਠੀਕ ਠਾਕ ਹੀ ਪੀਂਦੇ ਹਾ ਜਬ ਮਨ ਕਰੇ।
ਨਹੀ ਮੈਨੂੰ ਬਹੁਤ ਘੱਟ ਪੀਨੀ ਜਿਆਦਾਤਰ ਕੋਲਡ ਕੋੌਫੀ ਪੀ ਲੈਨੀ ਹਾ ਮੈਂ।
ਸਹੀ ਗਾ ਹੈ ਤੁਹਾਡ-
ਹਮ
ਕਡੀ, ਕਡੀ ਵੀ ਨਹੀਂ ਚਾਹੀਦੀ।
ਕੋਲਡਰਿੰਗ ਵੀ ਖਰਾਬ ਕਰਦੇ ਆ ਬੱਚਿਆਂ ਨੂੰ ਵੀ ਕੋਲਡਰਿੰਗ ਨੀ ਦੇਣੀ ਚਾਹੀਦੀ ਕੋਲਡਰਿੰਗ ਬੋਹਤ
ਹਾਂ। ਹਾਂ ਅੱਜ ਕਲ ਨਈ ਕੋਲਡ ਡਰਿੰਕ ਆਈ ਸੀ, ਕੀ ਕਹਿੰਦੇ, ਫ੍ਰੀ ਸ਼ੂਗਰ ਵਾਲੇ ਆਈ ਸੀ। ਸ਼ੂਗਰ ਫ੍ਰੀ ਹਾਂ ਸ਼ੂਗਰ ਫ੍ਰੀ ਕੋਲਡ ਡਰਿੰਕ ਆਈ ਹੋਈ ਹੈ ਜੀ। ਉਹ ਕਹਿੰਦੇ ਕਿ ਉਹ ਵਧੀਆ ਜੀ ਸ਼ੂਗਰ ਫ੍ਰੀ, ਉਹ ਪੀਆ ਕਰੋ ਉਹ ਉਸਸੇ ਕੁਛ ਨੀ ਹੁਨਦਾ ਜੀ। ਮੈਂ ਤਭੀ ਨਾ ਮਾਨਦਾ ਉਹ ਚਾਹੇ ਸ਼ੂਗਰ ਸੀ ਹੋ ਚਾਹੇ ਨਈ ਹੋ। ਕੋਲਡ ਡਿੰਕ, ਤੋਂ ਕੋਲਡਰਿੰਕ ਹੋਂਦੀ ਹੈ ਜੀ।
ਸਹੀ ਕਿਹਾ ਐ, ਸਹੀ ਕਿਹਾ ਤੁਸੀਂ।
ਹਾਂ।
ਕੋਲਡ ਡਿੰਕ, ਕੋਲਡ ਡਰਿੰਕ, ਹੁੰਦੀ ਹੈ।
ਹਾਂ। ਉਸੇ ਕੁਛ ਐਂਝ ਮਿਲਾ, ਤੇ ਕੋਈ ਪਤਾ ਥੋੜੀ ਆ।
ਹਾਂ ਕੈਮੀਕਲ ਤੇ ਉਹੀ ਹੋਏ ਕੋਲਡ ਡਰਿੰਕ ਤੇ ਕੋਲਡ ਡਰਿੰਕ ਹੈ ਬਾਕੀ।
ਸਹੀ ਗੱਲ ਐ।
ਅੱਛਾ ਚਲੋ ਠੀਕ ਹੈ, ਮੈਂ ਤੁਹਾਨੂੰ ਕਰਦੀ ਹਾਂ।
ਠੀਕ ਹੈ, ਸਤਿ ਸ੍ਰੀ ਅਕਾਲ ਜੀ।
ਹਾਂਜੀ ਸਸ ਸ੍ਰੀ ਕਾਲ ਜੀ।